ਹੈਲੋ ਹੈਲੋ-ਹੈਲੋ, ਹਾਂਜੀ ਸਸ ਸ੍ਰੀ ਕਾਲ ਜੀ। ਠੀਕ ਔ, ਹਾਂਜੀ ਜੀ, ਵਧੀਆ-ਵਧੀਆ। ਤੁਹਾਡੀ ਸੇਤ ਠੀਕ ਐ?
ਹਾਂਜੀ-ਹਾਂਜੀ ਵਧੀਆ ਤੁਸੀਂ ਸੁਣਾਓ ਅੱਜ ਕਾਫੀ ਟਾਈਮ ਬਾਦ ਯਾਦ ਕੀਤਾ ਤੁਸੀਂ।
ਉਹੀ ਨਾ ਬੜੀ ਦੇਰ ਬਾਦ ਫੋਨ ਅਚਾਨਕ ਈ ਮਤਲਬ ਯਾਦ ਆਈ ਮੈਂ ਕਿਆ ਚਲੋ ਕਰਦੇ ਆ ਹੁਣ ਦੀਦੀ ਨੂੰ ਵੀ। ਕੱਲ ਕਰਰੀ ਸਾਂ ਮੈਂ ਤੁਹਾਨੂੰ ਬਟ ਤੁਹਾਡਾ ਨੰਬਰ ਹੀ ਨੀ ਲੱਗ ਰਿਹਾ ਸੀ।
ਅੱਛਾ-ਅੱਛਾ ਬਸ ਉਹ ਕਈ ਵਾਰ ਨਾ ਨੈਟਵਰਕ ਇਸ਼ੂ ਹੋ ਜਾਂਦਾ ਨਾ ਫੇਰ ਇਸ ਕਰਕੇ ਨੰਬਰ ਨੀ ਲੱਗਦਾ।
ਹਾਂ ਉਹੀ ਨਾ ਮੈਨੂੰ ਲੱਗਿਆ ਫੇਰ ਸ਼ਾਇਦ ਜਾਂ ਤੇ ਕਿਧਰੇ ਬਾਹਰ ਹੋਵੋਗੇ ਯਾ ਤੇ ਸ਼ਾਇਦ ਨੈ
ਹਾਂਜੀ-ਹਾਂਜੀ ਬਸ ਉਹ ਨੈਟਵਰਕ ਦੀ ਬਹੁਤ ਪ੍ਰੋਬਲਮ ਰਹਿੰਦੀ ਆ ਸਾਡੇ ਏਰੀਆ ਚ ਨਾ।
ਜੀ, ਜੀ, ਜੀ ਅੱਛਾ-ਅੱਛਾ ਹੋਰ ਸਭ ਵਧੀਆ ਘਰੇ ਸਭ ਠੀਕ ਨੇ।
ਵਧੀਆ-ਵਧੀਆ ਤੁਸੀਂ ਸੁਣਾਓ ਘਰ ਸਭ ਠੀਕ-ਠਾਕ।
ਸਭ ਵਧੀਆ ਜੀ, ਸਭ ਵਧੀਆ ਹੋਰ ਬ੍ਰੇਕਫਾਸਟ ਹੋ ਗਈ।
ਸਾਰੇ ਵਧੀਆ
ਚਲੋ ਅੱਛੀ ਗੱਲ ਏ ਵਧੀਆ-ਵਧੀਆ। ਹੋਰ ਹੋਗੇ ਹੋ ਗਿਆ ਤੁਹਾਡਾ ਬ੍ਰੇਕਫਾਸਟ।
ਹਾਂਜੀ-ਹਾਂਜੀ ਹੋ ਗਿਆ ਹੁਣੇ ਹੀ ਫ੍ਰੀ ਹੋਏ ਬ੍ਰੇਕਫਾਸਟ
ਅੱਛਾ-ਅੱਛਿਆ
ਹਾਂਜੀ, ਤੁਹਾਡਾ ਹੋ ਗਿਆ?
ਹਾਂਜੀ, ਬਸ ਕਰ ਰਹੇ ਬੱਚੇ ਕਰ ਰਹੇ ਸੀ, ਤੇ ਅਸੀਂ ਤੇ ਕਰ ਲਿਆ ਸੀ ਬਸ ਬ ਚੇ ਤੁਹਾਨੂੰ ਪਤਾ ਲੇਟ ਉੱਠਦੇ ਆ ਨਾ।
ਹਾਂ, ਓਹੀਓ ਨਾ ਹੋਲੀਡੇਜ ਲੇਟ ਹੀ
ਹਾਂਜੀ-ਹਾਂਜੀ ਬਸ ਫੇਰ ਉਸ ਚੱਕ ਰ ਚ ਥੋੜਾ ਲੇਟ ਹੋ ਗਿਆ ਔਰ ਤੇ ਅਸੀਂ ਤੇ ਬਾਕੀ ਫ੍ਰੀ ਹੋ ਗਏ ਸੀ ਸਾਰੇ ਨਾ।
ਅੱਛਾ, ਅੱਜ ਕੀ ਬਣਿਆ ਫੇਰ?
ਅਸੀਂ ਅੱਜ ਬਸ ਬੱਚੇ ਕਹਿ ਰਹੇ ਸੀ ਕਿ ਅਸੀਂ ਉਹ ਪੋਹੇ ਵਗੈਰਾ ਖਾਣੇ ਨੇ। ਤੇ, ਹਾਂਜੀ ਫੇਰ ਪੋਹਾ ਵਗੈਰਾ ਬਣਾਤਾ ਸੀ।
ਘਰ ਅੱਛਾ ਘਰੇ ਹੀ ਬਣਾ ਬਣਾ ਲਿਆ।
ਹਾਂਜੀ-ਹਾਂਜੀ ਘਰੇ ਹੀ ਬਣਾਂਦੇ ਆ ਅਸੀ ਨਾ ਮੋਸਟਲੀ ਘਰ ਹੀ ਬਣਾਂਦੇ ਆ ਸਾਰੀ ਚੀਜ਼ਾਂ।
ਅੱਛਾ, ਵਧੀਆ ਐ ਤੁਸੀਂ ਖੁਦ ਬਣਾਂਦੇ ਓ, ਕੋਈ ਔਰ।
ਨਈ ਮੈਂ ਹਾਂਜੀ ਖੁਦ ਹੀ ਬਣਾਂਦੀ ਆਂ।
ਅੱਛਾ ਵਧੀਆ ਇਹ ਤੇ ਉਹ ਇਸ ਤਰ੍ਹਾਂ ਤੇ ਮੇਰੇ ਹਸਬੈਂਡ ਬਣਾ ਲੈਂਦੇ ਨੇ ਬਟ, ਮੈਂ ਇਸ ਤਰ੍ਹਾਂ ਨਹੀਂ ਬਣਾ ਸਕਦੀ ਮਤਲਬ ਮੈਨੂੰ ਆਂਦਾ ਨੀ ਇਤਨਾ ਹਾਂ, ਹਸਬੈਂਡ ਬਣਾ ਲੈਂਦੇ ਨੇ ਇਸ ਤਰ੍ਹਾਂ।
ਅੱਛਾ-ਅੱਛਾ, ਪੋਹਾ ਵਗੈਰਾ ਪਤਾ ਤੁਹਾਨੂੰ ਖਾਧਾ ਗਾ?
ਖਾਂਦਾ ਬਟ ਮੈਨੂੰ ਪਸੰਦ ਨਈ ਹੈ ਪਰ ਪਸੰਦ ਨੀ ਆਂ, ਹਾਂ ਹੂੰ, ਇਸ ਤਰ੍ਹਾਂ ਅਗਰ ਕੋਈ ਵੀ ਬਾਹਰ ਹਾਂ, ਮੈਂ ਅ ਸੁਣਿਆ ਸਾ, ਜੇ ਉਹ ਖਾਂਦੇ ਨੋ ਮੇਰੀ ਸ ਸਿਸਟਰ ਔਰ ਸਵੇਰੇ ਏਹੀ ਖਾਂਦੇ ਨ। ਪੋਹਾ ਵਗੈਰਾ ਇਹ ਹੋ ਗਿਆ, ਹਾਂ ਉਹ ਰੋਜ਼ ਹੀ ਖਾਂਦੇ ਮੈਂ ਇੱਕ ਹੀ ਵਾਰ ਖਾਂਦਾ ਸੀ ਉਸ ਕਰਕੇ ਮੈਨੂੰ ਪਸੰਦ ਹੀ ਨਹੀਂ ਆਇਆ ਮੈਂ
ਅੱਛਾ, ਅੱਛਾ, ਅੱਛਾ ਨਈ ਵੈਸੇ ਤ ਤਾਂ ਬਹੁਤ ਟੇਸਟੀ ਬਣਦਾ ਔਰ ਅਸੀਂ ਵੀ ਬ੍ਰੇਕਫਾਸਟ ਵਿੱਚ ਹੀ ਲੈਂਦੇ ਆ ਹਾਂਜੀ, ਹਾਂਜੀ
ਹਾਂ ਕਿਸੀ-ਕਿਸੀ ਦੀ ਆਪਣੀ-ਆਪਣੀ ਰੈਸਿਪੀ ਹੁੰਦੀ ਆ ਨਾ ਬਣਾਨ ਦਾ ਤਰੀਕਾ ਵੀ ਅਲੱਗ ਹੁੰਦਾ ਮੈਨੂੰ ਲੱਗਦਾ ਮੈਂ ਸਹੀ ਨੀ ਬਣਾਇਆ ਹੋਵੇਗਾ ਮੈਨੂੰ ਪਸੰਦ ਨੀ ਆਇਆ ਆਪਣਾ ਹੀ ਬਣਾਇਆ, ਹ ਹੂੰ, ਅਹ
ਮਤਲਬ ਕਿ ਫਸਟ ਟੈਮ ਖਾਓ ਕਈ ਵਾਰ ਚੀਜ਼ ਨੀ ਪਸੰਦ ਆਂਦੀ ਦੁਬਾਰਾ ਖਾਓ ਫੇਰ ਅੱਛੀ ਲੱਗਦੀ ਏ।
ਅੱਛੀ ਲੱਗਦੀ ਹੈ ਸਹੀ ਸਹੀ ਹੈ, ਉਹੀਦਾ ਮੈਂ ਉਸ ਦਿਨ ਖੁਦ ਹੀ ਮ ਮੇਰੀ ਸਿਸਟਰ ਨੇ ਬਣਾਇਆ ਸੀ ਨਾ, ਉਹਨੇ ਮੈਨੂੰ ਰੈਸਿਪੀ ਦੱਸੀ ਸੀ ਕਿ ਇਦਾਂ ਇਦਾਂ ਬਣਾਉਣਾ ਤੇ ਬਟ ਮੈਨੂੰ ਨਾ, ਯਾ ਤੇ ਰੈਸੀਪੀ ਸਕਿਪ ਹੋ ਗਈ ਹੈ ਮਾਈਂਡ ਚੋ ਯ ਤੇ ਮੈਂ ਕੁਛ ਗ਼ਲਤ ਤਰੀਕੇ ਨਾਲ ਬਣਾ ਦਿੱਤਾ
ਨਹੀਂ ਕਈ ਵਾਰ ਐਵੇਂ ਐਵੇਂ ਹੋ ਜਾਂਦਾ ਹੈ, ਕਿ ਅਸੀਂ ਬਣਾਉਦੇ ਸਹੀ ਤਰੀਕੇ ਨਾਲ ਹੀ ਆਂ
ਹਾਂ ਬਿਲਕੁਲ ਬਿਲਕੁਲ ਬਿਲਕੁਲ ਫੇਰ ਮੈਂ ਹਾਂ ਮੈਂ ਬਣਾਇਆ ਤੇ ਬਹੁਤ ਹੀ ਅ ਅਜੀਬ ਜਿਹਾ ਬਣਿਆ, ਫਿਰ ਮੈਨੂੰ ਪਸੰਦ ਹੀ ਨਹੀਂ ਆਇਆ ਫ ਉਸ ਦਿਨ ਉਸ ਦਿਨ ਤੋਂ ਬਾਅਦ ਮੈਂ ਬਣਾਇਆ ਹੀ ਨੀ ਹਰ ਦਿਨ
ਅੱਛਾ ਅੱਛਾ, ਨਹੀਂ ਟੇਸਟੀ ਬਣਦਾ ਤੁਸੀਂ ਹੁਣ ਦੁਬਾਰਾ ਖਾਓਗੇ ਨਾ ਫੇਰ ਤੁਹਾਨੂੰ ਟੇਸਟ ਅੱਛਾ ਲੱਗੇਗਾ, ਦੁਬਾਰਾ ਬਣਾ ਕੇ
ਤੁਸੀਂ ਕਿੱਦਾਂ ਕਿਸ ਕਿਸ ਤਰ੍ਹਾਂਹ ਬਨਾਉਂਦੇ ਹੋ, ਮਤਲਬ ਪੋਹਾਂ?
ਅਸੀਂ ਪੋਹੇ ਨੂੰ ਪਹਿਲੇ ਸੋਕ ਕਰਕੇ, ਜਿਵੇਂ ਉਹਨੂੰ ਵਾਸ਼ ਕਰ ਲੈਂਦੇ ਹਾਂ ਪੋਹੇ ਨੂੰ ਵਾਸ਼ ਕਰਕੇ, ਤੇ ਫੇਰ ਉਹਨੂੰ ਉਹਦੇ ਚ ਛਾਨਨੀ ਚ ਪਾ ਕੇ ਨਾ ਤੇ ਉਹਦੇ ਉਪਰ ਨਿੰਬੂ ਔਰ ਥੋੜੀ ਜਿਹੀ ਐਵੇਂ ਮਾਈਨਰ ਜੀ ਨਾ ਥੋੜੀ ਜਿਨੀ ਬਿਲਕੁਲ ਚੀਨੀ ਉੱਰ ਪਰ ਜਿਵੇਂ ਅਸੀਂ ਨਮਕ ਥੁੜਦੇ ਆਂ ਉਵੇਂ ਚੀਨੀ ਥੁੜ ਦਿੰਨੇ ਆਂ ਉਹਦੇ ਉੱਪਰ, ਸਿਰਫ਼ ਹਲਕੀ ਚ ਚੀਨੀ ਔਰ ਉਹਦੇ ਉੱਪਰ ਇੱਕ ਨਿੰਬੂ ਛਿੜਕ ਦਿੰਣੇ ਆ, ਨਹੀਂ ਨਹੀਂ ਨਹੀਂ ਮੋਟੀ ਚੀਨੀ ਮੋਟੀ ਚੀਨੀ
ਅੱਛਾ ਮੋਟੀ ਜੀਨੀ ਚਾ
ਹਾਂਜੀ ਤੇ ਉਹਨੂੰ ਮਤਲਬ ਉਨੀ ਦੇਰ ਅਸੀਂ ਵੋਸ਼ ਕਰਕੇ ਰੱਖ ਦਿੱਤਾ ਵੇ, ਪਾਣੀ ਚੋਂ ਨਿਕਾਲ ਕੇ ਨਿੰਬੂ ਵਗੈਰਾ ਪਾ ਕੇ, ਤੇ ਦੂਸਰੀ ਸਾਈਡ ਅਸੀਂ ਆਪਣਾ ਸਾਰਾ ਸਮਾਨ ਪਹਿਲਾਂ ਹੀ ਚੋਪ ਕੀਤਾ ਹੁੰਦਾ, ਫਿਰ ਉਹਨੂੰ ਅਸੀਂ ਤੜਕਾ ਲਗਾਉਣ ਦੀ ਉਹ ਕਰ ਦਿੰਦੇ ਹਾਂ ਜਿਵੇਂ ਅਹ ਹਲਕਾ ਜਿਹਾ ਤੇਲ ਪਾਇਆ, ਉਹਦੇ ਵਿੱਚ ਹਿੰਗ ਪਾ ਲੀ, ਜੀਰਾ ਪਾ ਲਿਆ, ਸੌਫ
ਅੱਛਾ ਅੱਛਾ
ਰਾਈ ਪਾ ਲਈ
ਅੱਛਾ ਰਾਈ ਵੀ ਪੀਂਦੀ ਹੈ
ਹਾਂਜੀ ਹਾਂਜੀ ਰਾਈ ਵੀ ਪੈਂਦੀ ਹੈ, ਰਾਈ ਪਾ ਲਈ ਔਰ ਕੜੀ ਪੱਤਾ ਪਾ ਲਿਆ
ਅੱਛਾ ਓਕੇ ਓਕੇ
ਹਾਂਜੀ ਹਾਂਜੀ ਔਰ ਇਹ ਸਾਰੀ ਚੀਜ਼ਾਂ ਨੂੰ ਨਾ ਅੱਛੀ ਤਰ੍ਹਾਂਹ ਅਸੀਂਹ ਲਾਲ ਕਰ ਲੈਂਣਾ ਹੈ, ਜਿਵੇਂ ਇਹ ਲਾਲ ਹੋ ਜਾਂਦੀ ਹੈ ਤਿੜ ਤਿੜ ਕਰਦਾ ਨਾ ਰਾਈ, ਹੈਨਾ ਫਿਰ ਪਿਆਜ਼ ਪਾਲੋ ਪਿਆਜ ਔਰ ਹਰੀ ਮਿਰਚਾਂ ਬਰੀਕ ਬਰੀਕ ਚੋਪ ਕੀਤੀ ਦੀਆਂ
ਅੱਛਾ
ਹਾਂਜੀ ਫੇਰ ਉਹਨੂੰ ਪੁੰਨ ਲਓ ਥੋੜਾ ਪਿੰਕ ਪਿੰਕ ਜਿਹਾ ਕਲਰ ਹੋ ਜਾਂਦਾ ਜਿਵੇਂ ਤੇ ਫਿਰ ਟਮਾਟਰ ਪਾ ਲਓ, ਤੁਸੀ ਚੋਪ ਕੀਤਾ ਦਾ
ਅੱਛਾ ਔਕੇ ਔਕੇ
ਹਮ ਪੰਜ ਮਿੰਟ ਲੱਗਦੇ ਇਸ ਰੈਸਿਪੀ ਨੂੰ ਜ਼ਿਆਦਾ ਟਾਈਮ ਨੀ ਲੱਗਦਾ, ਪੰਜ ਪੰਜ ਦਸ ਮਿੰਟ ਦੇ ਅੰਦਰ ਅੰ ਫਿਰ ਬਣ ਜਾਂਦੀ ਏ
ਹਾਂ ਮੈਨੂੰ ਲੱਗਦਾ ਮੈਨੂੰ ਉਸ ਦਿਨ ਜ਼ਿਆਦਾ ਹੀ ਟਾਈਮ ਲੱਗਿਆ ਸੀ, ਫੇਰ ਬਣਿਆ ਹੀ ਕੁਛ ਹੋਰ ਹੀ
ਨਹੀਂ ਨਹੀਂ ਪੰਜ ਮਿੰਟ ਹੀ ਲੱਗਦੇ ਐ ਬਸ ਫੇਰ ਉਹਨੂੰ ਟਮਾਟਰ ਨੂੰ ਥੋੜਾ ਜਿਹਾ, ਜਿਵੇਂ ਗਲ ਜਾਂਦਾ ਹੈ ਨਮਕ ਵਗੈਰਾ ਪਾ ਕੇ ਨਮਕ ਅਹ ਹਲਦੀ ਹਲਕੀ ਜਿੰਨੀ ਹਲਦੀ ਪਾਉਣੀ ਹੈ ਜ਼ਿਆਦਾ ਨੀ ਬਿਲਕੁਲ ਮਾਈਨਰ ਜਿੰਨੀ। ਹਲਦੀ, ਨਮਕ ਤੇ ਥੋੜ੍ਹੀ ਜਿਹੀ ਲਾਲ ਮਿਰਚ ਪਾ ਲੋੋ। ਤੇ ਬਸ ਫੇਰ ਓਨੂੰ, ਬਸ ਫਿਰ ਪੋਹਾ ਪਾਦੋ ਓਨੂੰ, ਪੋਹਾ ਪਾ ਕੇ ਉਪਰੋਂ ਦੀ ਰਾਖ ਤੁਸੀਂ ਕੱਜ ਦੋ।
ਓਕੇ।
ਹਾਂਜੀ, ਓਨੂੰ ਫਿਰ ਤੁਸੀਂ ਬਿਲਕੁਲ ਸਿਮ ਤੇ ਹਲਕੇ ਤੇ ਰੱਖਣਾ ਬਿਲਕੁਲ ਹਲਕੇ ਦੇ ਉੱਤੇ ਨਾ ਗੈਸ ਦੇ ਉੱਪਰ ਸਿਮ ਕਾਰਕੇ।
ਹਾਂਜੀ, ਹਾਂਜੀ, ਹਾਂਜੀ।
ਤੇ ਬਸ ਫੇਰ ਓ ਬਣ ਜੇਗਾ, ਦੋ ਥੋੜ੍ਹੀ ਦੇਰ ਪੰਜ ਮਿੰਟ ਦੇ ਅੰਦਰ-ਅੰਦਰ ਓਨੇ ਅਪਣਾ ਓਨੂੰ ਤੁਸੀਂ ਉਲਟਾ-ਪਲਟੀ ਕਰੋਗੇ ਦੇਖੋਗੇ, ਤੇ ਓ ਪੋਹਾ ਤਿਆਰ ਏ।
ਓਦੇ ਨਾਲ ਅੱਛਾ ਠੀਕੈ-ਠੀਕੈ ਵਧੀਐ।
ਹਾਂਜੀ, ਬਾਦ ਚ ਬੱਚਿਆਂ ਨੂੰ ਤੁਸੀਂ ਪਤਾ ਪਲੇਟ ਚ ਪਾ ਕੇ ਉੱਪਰ ਪੂਜੀਆਂ ਪਾਓ, ਆਲੂ ਪੂਜੀਆਂ।
ਹਾਂ, ਓ ਤੇ ਹੈ ਬਿਲਕੁਲ।
ਹੈਨਾ ਤੇ ਉੱਪਰ ਥੋੜ੍ਹਾ ਜੇਆ ਕੱਟਾ ਹੋਆ ਪਿਆਜ ਪਾਲੋ, ਹੋਰ ਨਿੰਬੂ ਪਾਲ ਲੋ ਕਿਆ ਟੇਸਟ ਆਂਦੈ।
ਹੈਲੋ ਹੁਣ ਤੁਆਡੇ ਘਰ ਆਨਗੇ ਨਾ ਫੇਰ ਤੁਆਡੇ ਹੱਥ ਖਾਵਾਂਗੇ ਅਸੀ।
ਠੀਕ ਏ, ਜਰੂਰ-ਜਰੂਰ, ਤੁਸੀ ਤੁਸੀ ਜਰੂਰ ਆਓ, ਅਸੀ ਤੁਆਡੀ ਵੇਟ ਕਰਾਂਗੇ। ਤੁਆਨੂੰ ਤੁਆਨੂੰ ਖਵਾਵਾਂਗੇ ਜਰੂਰ। ਹਾਂਜੀ-ਹਾਂਜੀ, ਤੁਸੀਂ ਕੀ ਬਣਾਉਂਦੇ ਓ? ਮਤਲਬ ਜਿਵੇਂ ਹੋਣ ਮੈਂ ਪੋਹੇ ਦੀ ਰੈਸਪੀ ਦੱਸੀਏ, ਅਲੱਗ ਜੀ ਹੁਨ ਤੁਸੀਂ ਮੈਨੂੰ ਦੱਸੋ ਤੁਸੀਂ ਅੱਛੀ ਜੀ ਕੋਈ ਰੈਸਿਪੀ।
ਮੇ ਮੇ ਤੇ ਜਾਦਾਤਰ ਸਵੇਰੇ ਜਿੰਦਾ ਅ ਪ੍ਰਸ਼ਾਦ ਦੀ ਹੋ ਗਏ ਓਹੀ ਬਣਾਦੀਆਂ। ਕੁਛ ਹੈਨੀ। ਸਬਜ਼ੀ ਜਾਂ ਸਬਜ਼ੀ ਹੋ ਗਈ, ਬੱਚੇਆਂ ਲਈ ਸੈਂਡਵਿਚ ਵਿਚ ਹੋ ਗਿਆ ਸੈਂਡਵਿਚ ਬ ਬਣ ਗਿਆ, ਕਈ ਵਾਰ ਬਟ ਜ਼ਿਆਦਾ ਤਾਂ ਨਈਂ ਹਾਂ, ਕਈ ਵਾਰ ਚਿੱਲਾ ਹੁੰਦਾ ਨਾ ਚਿੱਲਾ।
ਹਾਂਜੀ-ਹਾਂਜੀ, ਓ ਵੀ ਅੱਛਾ ਲੱਗਦਾ।
ਚਿੱਲਾ ਪਤਾ ਅ ਮਤਲਬ ਓਦਾ ਬੇਸ
ਸੂਜੀ ਦਾ ਅੱਛਾ, ਬੇਸਨ ਦਾ। ਇੱਕ ਅੱਪੇ ਵੀ ਬਣਦੇ ਆ। ਓਵੀ ਬੜੇ ਟੇਸਟੀ ਬਣਦੇ ਆ ਅੱਪੇ ਬਣਾਉਦੇ ਆ ਨਾ ਅਸੀ। ਹਾਂਜੀ।
ਅੱਪੇ ਮਤਲਬ ਅੱਪੇ ਮਤਲਬ ਮਾਨੀ ਟਾਈਪ ਮਾਨੀ ਟਾਈਪ।
ਨਈਂ-ਨਈਂ, ਨਈਂ-ਨਈਂ ਅੱਪੇ ਹੁੰਦੇ ਆ ਸੂਜੀ ਦਾ ਮਤਲਬ ਜਿਵੇਂ ਸੂਜੀ ਦਾ ਚੀਜ ਜਿਵੇਂ ਸੂਜੀ ਦਾ ਚੀਲਾ ਬਣਦੈ ਨਾ ਹੈਲੋ, ਤੇ ਉਸੀ ਤਰ੍ਹਾਂ ਮਤਲਬ
ਆਰਿਐ।
ਹਾਂਜੀ, ਆਵਾਜ਼ ਆ ਰੀਐ। ਤੁਆਨੂੰ ਆ ਰੀਏ, ਆਵਾਜ਼?
ਹਾਂ, ਆ ਰੀਏ, ਥੋੜ੍ਹੀ ਕੱਟ-ਕੱਟ ਕੇ ਆ ਰੀਏ ਤੁਆਡੀ।
ਮੈਂ ਚੇਂਜ ਕੀਤੀ ਜਗ੍ਹਾ ਦੇਖੋ, ਆ ਰੀਏ ਆਵਾਜ਼?
ਹੈਲੋ।
ਹੈਲੋ, ਹਾਂਜੀ-ਹਾਂਜੀ। ਮੈਂ ਕੈ ਰੀਸੀ, ਜਿਵੇਂ ਸੂ ਜਿਵੇਂ ਸੂ ਜੀ ਦਾ ਚੀਲਾ ਬਣਦਾ ਨਾ, ਸੂਜੀ ਦਾ ਚੀਲਾ ਬਣਾਇਆ ਕਦੀ ਤੁਸੀ?
ਹਾਂ, ਆਛੂ ਜੀਦਾ ਦੀ ਮੇ ਕੀ ਕਹਿੰਦੇ ਉਸਨੂੰ ਉਹਦਾ ਬੇਸਨ ਦਾ।
ਅੱਛਾ-ਅੱਛਾ ਸੂਜੀ ਦਾ ਵੀ ਬੋਤ ਟੇਸਟੀ ਬਣਦਾ ਔਰ ਹੈਲਥੀ ਵੀ ਹੁੰਦਾ ਬੱਚਿਆਂ ਵਾਸਤੇ।
ਅੱਛਾ ਸੂਜੀ ਦਾ ਨੀ ਪਤਾ ਮੈਨੂੰ ਕਿੱਦਾਂ ਬਣਾਉਂਦੇ ਆ।
ਏਦਾਂ ਹੀ ਬਣਾਉਂਦੇ ਨੇ ਸੂਜੀ ਦਾ ਵੀ ਜਿਵੇਂ ਤੁਸੀਂ ਬੇਸਣ ਦਾ ਬਣਾਉਂਦੇ ਹੋ ਨਾ।
ਹਾਂਜੀ-ਹਾਂਜੀ, ਬਸ ਬੇਸਨ ਦੀ ਜਗਾ ਸੂਜੀ ਪਾਣੀ।
ਸੂਜੀ ਪਾਣੀ ਏ ਔਰ ਥੋੜਾ ਜਿਹਾ ਦਹੀਂ ਪਾ ਲਉ ਬਸ ਉਹਦੇ ਚ।
ਅੱਛਾ ਦਹੀਂ, ਅੱਛਾ ਠੀਕ ਹੈ ਠੀਕ।
ਘੋਲਦੇ ਟਾਈਮ ਤੇ ਥੋੜਾ ਜਿਹਾ ਰੱਖ ਦੋ ਉਹਨੂੰ ਪੰਜ ਕੁ ਮਿੰਟ ਉਹਦੀ ਰੈਸਟ ਤੇ ਰੱਖ ਦੋ। ਫਿਰ ਬਣਾਓ ਕਿਆ ਟੇਸਟੀ ਬਣਦਾ ਐ।
ਅੱਛਾ ਜਦੋਂ ਵਧੀਆ-ਵਧੀਆ ਮੈਨੂੰ ਲੱਗਦਾ ਤੁਸੀਂ ਕੁਕਿੰਗ, ਮੈਨੂੰ ਲੱਗਦਾ ਤੇ ਤੁਹਾਨੂੰ ਕੁਕਿੰਗ ਜ਼ਿਆਦਾ ਪਸੰਦ ਹੈ?
ਨਹੀਂ ਪਸੰਦ ਨਹੀਂ ਏ ਮਤਲਬ ਕਿ ਠੀਕ ਹੈ ਮੇਰਾ ਮੇਨ ਸਟਿਚਿੰਗ ਦਾ ਕੰਮ ਹੈਗਾ, ਮੈਂਮ। ਅ ਮੇਨ ਮੈਂ ਬੁਟੀਕ ਚਲਾਉਂਦੀ ਹਾਂ। ਹਾਂਜੀ-ਹਾਂਜੀ ਮੈਂ ਬੁਟੀਕ ਦਾ ਕਰਦੀ ਹਾਂ।
ਅੱਛਾ ਓਕੇ ਤੇ ਘਰੇ- ਘਰੇ ਹੀ ਹੈ, ਕਿ ਘਰ ਤੋ ਬਾਹਰ ਹੈ?
ਨਹੀਂ ਘਰੇ ਈ ਕਰਦੀ ਆ ਮੇਰੇ ਸੂਟਸ ਵਗੈਰਾਆਂ ਔਰ ਸਟਿਚਿੰਗ ਵੀ ਕਰਦੀਆਂ।
ਜਿੱਦਾਂ ਮਰਜ਼ੀ ਦੇ ਡਿਜ਼ਾਇਨ ਦੱਸੇ ਜਾਏ ਤੇ ਤੁਸੀਂ ਬਣਾ ਲੈਂਦੇ ਹੋ?
ਬਿਲਕੁਲ-ਬਿਲਕੁਲ। ਮੈਂ ਡਰੈਸਿਸ ਵੀ ਡਿਜ਼ਾਇਨ ਕਰਦੀ ਹਾਂ।
ਵਾਹ ਵਧੀਆ ਤੇ ਤੁਸੀਂ ਮਤਲਬ ਜਿੱਦਾਂ- ਤੁਹਾਡੇ ਡਰੈਸਿਸ ਡਿਜ਼ਾਇਨ ਕਰਕੇੇ ਵੇਚਣ ਵਾਲੇ ਰੱਖਦੇ ਹੋ ਨਾ। ਕਿ ਕੋਈ ਲੈ ਕੇ ਆਏਗਾ ਉਹਨੂੰ ਡਿਜ਼ਾਇਨ-
ਹਾਂਜੀ- ਹਾਂਜੀ ਹਾਂਜੀ ਜਿਵੇਂ ਹੁਣ ਤੁਸੀਂ ਮੈਨੂੰ ਕੋਈ ਡਿਜ਼ਾਇਨ ਦਿੱਤਾ ਏ। ਕਿ ਮੈਨੂੰ ਇਸ ਡਿਜ਼ਾਇਨ ਦੀ ਡਰੈਸ ਬਣਾ ਦੋ, ਤੇ ਅ ਫੈਬਰਿਕ- ਵੀ ਮਤਲਬ ਜਿਵੇਂ ਅਗਰ ਤੁਸੀਂ ਕਹੋਗੇ ਤਾਂ ਮੈਂ ਹੀ ਲਗਾ ਦਾਂਗੀ ਅਗਰ ਤੁਸੀਂ ਆਪਣੇ ਆਪ ਲਿਆ ਕੇ ਦੋਗੇ- ਤੇ ਫੈਬ ਡਿਜ਼ਾਇਨਿੰਗ ਦੱਸ ਦੋਗੇ ਤੇ ਮੈਂ ਬਣਾ ਦਾਂਗੀ, ਉਹ ਚੀਜ਼ ਹੋ ਜਾਂ-
ਤੇ ਪੂਰਾ ਅੱਛਾ ਅਗਰ ਫੈਬਰਿਕ ਵੀ ਤੁਹਾਡਾ ਏ ਡਿਜ਼ਾਇਨ ਵੀ ਤੁਹਾਨੂੰ- ਅਹ ਕਹਿ ਦੇਈਏ ਕਿ ਤੁਸੀਂ ਆਪਣੇ ਹਿਸਾਬ ਨਾਲ ਰੱਖਦੋ ਤੇ ਤੁਹਾਨੂੰ ਸਿਰਫ਼ ਨਾਪ ਦਿੱਤਾ ਜਾਏ। ਤੁਸੀਂ ਉਹ ਉਸ ਪੂਰੇ ਦਾ, ਮਤਲਬ ਕਿੰਨੀ ਪੇਮੈਂਟ ਲੈਂਦੇ ਹੋ ਫੇਰ।
ਫਿਰ ਉਹ ਫੈਬਰਿਕ ਤੇ ਡਿਪੈਂਡ ਕਰਦਾ ਨਾ ਜਿਵੇਂ ਮੰਨ ਲਓ ਕਿ ਅਸੀਂ ਆ ਬਣਾ ਰਹੇ ਹਾਂ। ਫੈਬਰਿਕ ਲੌਗ ਫਰੋਕ ਟਾਈਪ ਕੁਛ ਬਣਾ ਰਹੇ ਆ। ਫੇਰ ਉਹਦੇ ਚ ਫੈਬਰਿਕ ਜ਼ਿਆਦਾ ਲੱਗਦਾ ਏ ਅਤੇ ਫੈਬਰਿਕ ਪਰ ਮੀਟਰ ਦੇ ਹਿਸਾਬ ਨਾਲ ਮਿਲਦਾ।
ਅੱਛਾ ਬਿਲਕੁਲ।
ਹਾਂਜੀ- ਹਾਂਜੀ ਉਹ ਫੇਰ ਅਲੱਗ- ਅਲੱਗ ਰੇਟ ਹੁੰਦੇ ਏ ਫੈਬਰਿਕ ਦੇ। ਇਹ ਚੀਜ਼ ਹੋ ਜਾਂਦੀ ਹੈ, ਹਾਂਜੀ- ਹਾਂਜੀ।
ਥੋੜਾ ਆਈਡੀਆ ਦੇ ਸਕਦੇ ਹੋ ਮਤਲਬ ਜਿੱਦਾਂ ਸਪੋਜ ਕਰੋ ਸੋ਼ਟ- ਦੇ ਨਾਲ ਹੀ ਪਲੇਅਰ ਜਾਂ ਫੇਰ- ਸ਼ਰਾਰਾ ਟਾਈਪ ਕੁਛ ਬਣਵਾਉਣਾ ਉਹ ਜਾਂ ਸਲਵਾਰ ਹੀ ਬਣਵਾਨੀ ਹੋ।
ਅੱਛਾ- ਅੱਛਾ। ਦੇਖੋ ਉਹ- ਹਮੇਸ਼ਾ ਫੈਬਰਿਕ ਤੇ ਡਿਪ ਕਰਦਾ ਨਾ-
ਹਾਂਜੀ। ਹੈਲੋ- ਹਾਲੋ- ਹੈਲੋ-